ਹੈਲੋ ਸਤਿ ਸ੍ਰੀ ਅਕਾਲ,
ਸਤਿ ਸ਼੍ਰੀ ਅਕਾਲ ਹੋਰ ਸੁਣਾਓ? ਵਧੀਆ,
ਵਧੀਆ-ਵਧੀਆ, ਸਭ ਠੀਕ ਹੋਰ ਸਭ ਕੁਛ ਠੀਕ ਚੱਲ ਰਿਹਾ।
ਬੱਤਾ ਨੂੰ ਫੋਨ ਕਰ ਨੀ ਲੱਗਾ ਸੀ। ਸਾਡਾ ਖੁਦ ਹੀ ਆ ਗਿਆ, ਮੈਂ ਇੱਕ ਦੋ ਦਿਨ ਤੱਕ ਕਰਨਾ ਹੀ ਸੀ ਤੁਹਾਨੂੰ ਐਕਚੁਲੀ ਟਾਈਮ ਨ ਨਾ ਮਿਲ। ਥੋੜਾ
ਕੀ ਗੱਲ ਜ਼ਿਆਦਾ ਬਿਜ਼ੀ ਸ਼ਡਿਊਲ ਚੱਲ ਰਿਹਾ?
ਅਰੇ ਤੁਹਾਨੂੰ ਪਤਾ ਹੀ ਹੈ ।ਸਟੱਡੀ ਦੇ ਨਾਲ ਨਾਲ ਫਿਰ ਥੋੜਾ ਵਰਕ ਵੁਰਕ ਵੀ ਹੁੰਦਾ ।ਬਾਕੀ ਹੋਰ ਕੋਈ ਚੱਕਰ ਨਹੀਂ ਹੈ।
ਹ
ਦੋਨਾਂ ਨੂੰ ਬੈਲੇੈਂਸ ਕਰਨ 'ਚ ਨਾ ਟਾਈਮ ਬੜਾ ਨਿਕਲ ਜਾਂਦਾ ਹੈ।
ਉਹ ਤੇ ਹੈ ਪਰ ਆਪਣਾ ਧਿਆਨ ਰੱਖਣਾ ਜ਼ਰੂਰੀ ਹੈ। ਹੋਰ ਆਪਣਾ ਸਿਹਤ ਦਾ ਵੀ। ਧਿਆਨ ਰੱਖੋ, ਖਾਣ ਪੀਣ ਦਾ ਵੀ ਰੱਖੋ, ਸਟੱਡੀ ਦਾ ਵੀ ਧਿਆਨ ਰੱਖਣਾ। ਐ ਨੀ ਕਿ ਬਾਹਰ ਜਾ ਕੇ ਬਸ ਇੱਕੋ ਪਾਸੇ। ਤੇ ਲੱਗ ਨਹੀਂ ਜਾਣਾ ਹਰ ਚੀਜ਼ ਦਾ ਧਿਆਨ ਰੱਖਣਾ।
ਨਹੀਂ, ਨਹੀਂ ਸਿਹਤ ਸੂਹਤ ਸਭ ਰੱਬ ਦੀ ਵਜ੍ਹਾ ਨਾਲ ਸਭ ਔਖੇ ਹੈ ।ਬਸ ਥੋੜੀ ਨਾ ਟੈਨਿੰਗ ਵਗੈਰਾ ਹੋ ਗਈ ਸੀ। ਤੇ ਮੈਂ ਸੋਚਿਆ ਤੁਹਾਡੇ ਨਾਲ ਗੱਲ ਵੀ ਕਰ ਲਾਂਗਾ। ਹਾਲ ਚਾਲ ਪੁੱਛ ਲਾਂਗਾ ਨਾਲੇ ਤੁਹਾਨੂੰ ਪੁੱਛ ਵੀ ਲਵਾਂਗਾ ਕਿ ਇਹ ਠੀਕ ਕਿਵੇਂ ਹੋਏਗੀ?
ਹਾਂ ਤੇ ਕਿ ਧੁੱਪੇ ਅ ਮੂੰਹ ਸ਼ੂਹ ਬੰਨ ਕੇ ਨਹੀਂ ਜਾਣਾ ਏ।
ਅਰੇ ਉਹ ਤੇ ਬੰਦਾ ਉਹ ਤੇ ਮੈਂ ਬਨ ਕੇ ਹੀ ਜਾਂਦਾ। ਬਟ ਫਿਰ ਵੀ ਕਦੀ ਕਦੀ ਕੰਮ ਕਰਦੇ ਹੋਏ ।ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ ਨਾ ਮੇਰਾ ਥੋੜਾ ਮੈਂ ਨਾਲ ਸਾਈਡ। ਕੰਮ ਵੀ ਕਰਨ ਲੱਗ ਗਿਆ। ਕਿਸੇ ਦੁਕਾਨ ਤੇ ਪਾਰਟ ਟਾਈਮ ਆਪਣੇ ਐਕਸਪੈਂਸਿਸ ਘੱਟ ਕਰਨ ਲਈ ਅਤੇ ਉਹ ਹੀ ਵਰਨਾ ਤੇ ਫਿਰ ਬੰਦਾ ਕੰਮ ਕਰਦੇ ਕਰਦੇ। ਤੇ ਫੇਰ ਧਿਆਨ ਨੀ ਨਾ ਜਾਂਦਾ ਇੰਨਾ ਤਹੀਓ। ਫਿਰ ਜਦੋਂ ਘਰ ਜਾਓ ਨਹਾ ਧੋ।
ਹਾਂ ਇੱਕ ਤਾਂ ਮ ਟੈਨਿੰਗ ਅਗਰ ਲੱਭ ਰਹੀ ਏ ਨਾ ਤੇ। ਟੈਨਿੰਗ ਦਾ ਕੋਈ ਵੀ ਰੈਮੀੇਡੀ ਯੂਜ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਚੀਜ਼ ਦਾ ਧਿਆਨ ਇਹ ਰੱਖਣਾ। ਕਿ ਫੇਸ ਨੂੰ ਕਵਰ ਜ਼ਰੂਰ ਕਰਨਾ ਫੇਸ ਜ਼ਰੂਰ ਕਵਰ ਕਰਕੇ ਜਾਣਾ। ਕੋਈ ਲੋਸ਼ਨ ਜ਼ਰੂਰ ਲਗਾਉਣਾ ।ਸਨਸਕ੍ਰੀਨ ਲੋਸ਼ਨ ਨਾ ਲਗਾ ਕੇ ਨਿਕਲਿਆ ਕਰੋ ਠੀਕ ਹੈ। ਉਹਦੇ ਨਾਲ ਚਲੋ ਥੋੜਾ ਬਹੁਤ ਬਚ। ਨਾ ਹੋਣ ਦੀ ਗੁੰਜਾਇਸ਼ ਹੀ ਰਹੇਗੀ ਉਸ ਤੋਂ ਬਾਅਦ ਹੁਣ ਦੇਖੋ ਅਗਰ ਹੋਈ ਗਈ ਹੈ ਟੈਨਿੰਗ। ਤੇ ਥੋੜ੍ਹਾ ਬਹੁਤ ਨਾ ਆਪਣਾ ਹੋਮ ਰੈਮੀਡੀਜ਼ ਯੂਜ ਕਰੋ। ਹੋਮ ਰੈਮਡੀਜ਼ ਮੈਨੂੰ ਨਾ ਸਭ ਤੋਂ ਅੱਛੀ ਰੈਮੇਡੀ ਲੱਗਦੀ ਹੈ। ਕੌਫੀ ਵਾਲੀ ਕੌਫੀ ਮਤਲਬ ਕੌਫੀ ਇੱਕ ਐਸੀ ਚੀਜ਼ ਹੈ। ਇਹ ਟੈਨਿੰਗ ਨੂੰ ਹਮੇਸ਼ਾ ਮਤਲਬ ਕੀ ਰਿਮੂਵ ਕਰਦੀ ਹੈ। ਜਿ ਇਥੋਂ ਤੱਕਰ ਮੈਂ ਸੁਣਿਆ ਵੀ ਹੈ, ਔਰ ਇੱਕ ਤੋਂ ਵੱਧ ਮੈਂ ਯੂਜ ਵੀ ਕੀਤੀ। ਕੌਫੀ ਹੁਣ ਯੂਜ ਕਰਨ ਦਾ ਵੀ ਤਰੀਕਾ ਏ ਕਾਫੀ ਨਿੰਬੂ ਪਾ ਕੇ। ਜੇ ਸਾਨੂੰ ਪਹਿਲੇ ਕੌਫੀ ਨੂੰ ਇੱਕ ਬਾਊਲ ਵਿੱਚ ਪਾਓ। ਠੀਕ ਹੈ, ਹ ਉਹ ਅੱਧਾ ਪੌਨਾ ਚੱਮਚ ਹੋਏ ਬਸ। ਉਹਦੇ ਚ ਤਿੰਨ ਚਾਰ ਨਿੰਬੂ ਦੀ ਬੂੰਦਾ ਪਾ ਲਈਆਂ ਨਿਚੋੜ ਲਈਆਂ। ਔਰ ਉਹਨੂੰ ਥੋੜਾ ਜਿਹਾ ਮੈਸ਼ ਕਰਨਾ ਠੀਕ ਹੈ। ਹੁਣ ਉਸੇ ਨਿੰਬੂ ਨਾਲ ਜਿਸ ਨਿੰਬੂ ਦੇ। ਤੁਸੀਂ ਨਿਚੋੜਿਆ ਸੀ, ਉਸੇ ਪੀਸ ਨਾਲ ਉਸ ਕੋਫੀੱਨ ਦੇ ਉੱਪਰ ਰੱਖਣਾ ਔਰ ਉਸੇ ਚੀਜ਼ ਨੂੰ ਆਪਣੇ ਫੇਸ ਦੇ ਉੱਪਰ। ਪਰ ਰਬ ਕਰਨੈ, ਠੀਕ ਏ।
ਅੱਛਾ।
ਕੋਈ ਪੰਜ ਮਿੰਟ ਉਸੇ ਨਾ ਰੱਬ ਕਰਨੈ ਔਰ ਪੰਜ ਮਿੰਟ ਰੱਬ ਕਰਨ ਦੇ ਬਾਅਦ। ਪੰਜ ਮਿੰਟ ਹੱਥ ਰੋਕ ਦੇਨਾਂ ਇਸ ਤਰਾਂ ਹੀ ਪੰਜ ਮਿੰਟ ਆਸਤੇ ਲੱਗੀ ਰਹਿਨ ਦੇਨਾ।
ਹਮ।
ਫੇਰ, ਫੇਰ ਦੁਬਾਰਾ ਨਾ ਥੋੜਾ ਜਿਹਾ ਹਥ। ਨਾਲ ਪਤਾ ਹੈ, ਕਿ ਆਪਣੀ ਫਿੰਗਰਸ ਨਾਲ ਹੀ ਨਾ ਹੁਣ ਥੋੜਾ ਰੱਬ ਕਰਦੇ ਹੋਏ ਨਾ ਥੋੜ੍ਹਾ। ਤੇ ਉਹਨੂੰ ਫੇਸ ਵਾਸ਼ ਕਰ ਲਓ, ਫੇਸ ਵਾਸ਼ ਕਰ ਲਓ। ਇਹਦੇ ਨਾਲ ਹੀ ਨਾ ਵੈਸੇ। ਇਹਦੇ ਨਾਲ ਹੀ ਨਾ ਵੈਸੇ ਹਫ਼ਤੇ ਚ ਦੋ ਜਾਂ ਤਿੰਨ ਵਾਰ ਕਰਨ ਨਾਲ ਨਾ ਟੈਨਿੰਗ ਵਿੱਚ ਫ਼ਰਕ ਪਏਗਾ। ਪਰ ਬਾਏ ਚਾਂਸ ਇਦੇ ਇੰਝ ਕਰਨ ਨਾਲ ਵੀ ਤੁਹਾਨੂੰ ਲੱਗਦਾ। ਕਿ ਜ਼ਿਆਦਾ ਫ਼ਰਕ ਨਹੀਂ ਪਿਆ ਤਾਂ ਫਿਰ ਇੱਕ ਨਾ ਟਮੈਟੋ ਦੀ ਰੈਸਿਪੀ ਵੀ ਹੈ। ਉਹਨੂੰ ਅਸੀਂ ਕੀ ਕਰਨੈ ਟਮੈਟੋ ਨੂੰ ਥੋੜ੍ਹਾ ਮੈਸ਼ ਕਰ ਲੈਣੈ। ਔਰ ਉਹਨੂੰ ਪ ਚਾਹ ਪੂਣੀ ਨਾ ਭੁੰਨ ਲੈਣਾ ਉਹਨੂੰ ਉਹਦਾ ਥੋੜ੍ਹਾ ਰੱਸਾ ਨਿਕਲ ਜਾਏਗਾ ਥੱਲੇ ਆ ਜਾਏਗਾ ਗਲਾਸ ਇਚ ਤੇ ਉਹਦੇ ਵਿੱਚ ਥੋੜ੍ਹਾ ਜਿਨਾ ਮੁਲਤਾਨੀ ਮਿੱਠੀ ਪਾਣੀ ਏ। ਤੇ ਇਹਦੇ 'ਚ ਇਹਦੇ ਚ ਨਿੰਬੂ ਨੀ ਪਾਣੈ ਇਹ ਨਿੰਬੂ ਦੀ ਜ਼ਰੂਰਤ ਨੀ ਹੈ ਮੁਲਤਾਨੀ ਮ ਪਾ ਕੇ ਥੋੜਾ ਜਿਹਾ ਗੁਲਾਬ ਜਲ ਪਾ ਕੇ ਇਹਨੂੰ ਮੈਸ਼ ਕਰਨੈ ਦੁਬਾਰਾ ਔਰ ਉਨੂੰ ਫੇਸ ਦੇ ਉੱਪਰ ਅਪਲਾਈ ਕਰਨਾ ਫੇਸ ਉੱਪਰ ਲਗਾ ਲਓ। ਔਰ ਇਹ ਵੈਸੇ ਨਾ ਇਹ ਜੋ ਮੈਂ ਚੀਜ਼ ਬਤਾਈ ਏ ਮੁਲਤਾਨੀ ਮਿੱਟੀ ਔਰ ਟਮਾਟੋ ਦਾ ਰਸ ਇਹ ਨਾ ਤੁਸੀਂ ਬਣਾ ਕੇ 'ਕ ਕਚੱ ਦੀ ਛੋਟੀ ਜਿਹੀ ਸ਼ੀਸ਼ੀ 'ਚ ਫਰਿੱਜ ਰੱਖ ਲੈਣੀ ਏ। ਅਗਰ ਰੈਗੂਲਰ ਇਹਦੇ ਨਾਲ ਹੀ ਤੁਸੀਂ ਫੇਸ ਵਾਸ਼ ਕਰ ਲੋਗੇ ਨਾ। ਜਿਸਾ ਲਗਾ ਲਿਆ ਔਰ ਦਸ ਮਿੰਟ ਬਾਅਦ ਆਪਣੀ ਹੱਥ ਨੇ ਰਗੜ ਕੇ ਉਤਾਰ ਲਿਆ ਤੇ ਕੋਈ ਸਾਬਣ ਦੀ ਜ਼ਰੂਰਤ ਨਹੀਂ ਹੈ। ਕਿਸੇ ਸਾਬਣ ਦੀ ਜ਼ਰੂਰਤ ਨਹੀਂ ਹੈ ਔਰ ਇਸੇ ਨਾਲ ਟੈਨਿੰਗ ਵੀ ਰਿਮੂਵ ਹੋ ਜਾਏਗੀ ਔਰ ਦੇਖਣਾ ਤੁਸੀਂ ਫ਼ਰਕ ਕੋਈ ਜ਼ਰੂਰਤ ਨਹੀਂ ਬਜ਼ਾਰ ਦੇ ਮਹਿੰਗੇ- ਮਹਿੰਗੇ ਪ੍ਰੋਡਕਟ ਯੂਜ ਕਰਨ ਦੀ। ਟੈਨਿੰਗ ਵਾਸਤੇ ਤੇ ਤਾਂ ਇਹਹੀ ਬਹੁਤ ਬੈਸਟ ਹੈ।
ਉਹੀਔ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਦੇਖੋ ਨਾ ਹੁਣ ਜਿਵੇਂ ਤੁਸੀਂ ਜੋ ਬੋਲਿਆ ਇਹ ਮੈਨੂੰ ਪਤਾ ਕਿ ਹਾਂ ਇਹ ਨਾਲ ਹੋ ਸਕਦਾ, ਮਤਲਬ ਫਰਕ ਤੇ ਪਏਗਾ ਬੱਟ ਗੱਲ ਸਾਰੀ ਇਧਰ ਆ ਜਾਂਦੀ ਨਾ। ਮੈਂ ਦੇਖੋ ਨਾ ਪਹਿਲੇ। ਪਲੇ ਮੈਨੂੰ ਤੁਹਾਡੇ ਨਾਲ ਪਿੱਛੇ ਬੜੀ ਦੇਰ ਗੱਲ ਨਹੀਂ ਹੋਈ। ਤਾਂ ਵੀ ਮੈਨੂੰ ਟਾਈਨਿੰਗ ਬੜੀ ਸੀ ਤੇ ਮੈਂ ਨਾ ਉਹ ਤੁਹਾਨੂੰ ਪਤਾ ਹੀ ਹੈ ਫਿਰ ਅੱਜ ਚੱਲ ਪ੍ਰੋਡਕਟ ਪ੍ਰੋਡਕਟ ਬਹੁਤ ਆਉਂਦੇ ਨੇਂ ਟੈਨਿੰਗ ਆਸਤੇ ਰਿਮੂਵ ਕਰਨ ਲਈ ਤੇ ਹੁਣ ਮੇਰੇ ਕੋਲ ਏਨਾ ਟਾਇਮ ਵੀ ਨਹੀਂ ਹੁੰ ਏ ਉਹ ਤੇ ਫੇਰ ਮੈਂ ਸਿੱਧੇ ਦੇਖਦਾ ਤੇ ਤੁਹਾਨੂੰ ਪਤਾ ਹੀ ਹੈ ਫੇਰ ਅੱਜ ਔਨਲਾਈਨ ਵੀ ਔਡਰ ਹੋ ਹੀ ਜਾਂਦਾ ਫਿਰ ਮੈਂ ਦੇਖਦਾ ਕੋਈ ਪ੍ਰੋਡਕਟ ਹਾਂ ਮੈਨੂੰ ਸਹੀ ਲੱਦਾ ਮੈਂ ਔਡਰ ਕਰ ਦਿੰਦਾ। ਉਹ ਪਿੱਛੇ ਮੈਂ ਕੀਤਾ ਇੱਕ ਆਡਰ ਬਟ ਉਹ ਨਾ ਰਿੀਐਕਟ ਕਰ ਗਿਆ ਮੇਰੇ ਫੇਸ ਤੇ ਤੁਹਾਨੂੰ ਪਤਾ ਹੀ ਹੈ ਫਿਰ ਹੁਣ ਕਈਆਂ ਸਾਨੂੰ ਪ੍ਰੋਡਕਟ ਨਹੀਂ ਪਤਾ ਹੁੰਦਾ ਕਿ ਕੀ ਕੈਮੀ ਲਸ ਵਿੱਚ ਕੀ ਨਹੀਂ ਰੀਐਕਸ਼ਨ ਕਰ ਜਾਂਦਾ ਹੈ ਫਿਰ ਸਕਿੰਨ ਵੀ ਅਲੱਗ- ਅਲੱਗ ਟਾਈਪ ਦੀ ਹੁੰਦੀ ਏ ਬਾਕੀ ਮੇਨ ਹਾਂ ਮੇਨ ਉਹੀ ਹੁੰਦਾ ਹੂੰ ਮੇਨ ਉਹੀ ਹੁੰਦਾ ਨਾ। ਟਾਈਮ ਬਚਾਉਣ ਲਈ ਮੈਂ ਓਨਲਾਈਨ ਮੰਗਇਆ ਹੁਣ ਜਿਵੇਂ ਤੁਸੀਂ ਕਿਹਾ ਹੁਣ ਮੈਂ ਸੋਚ ਸੋਚ ਕਿ ਇਹ ਮੈਂ ਕਰਾਂਗਾ ਤੇ ਮੈਂ ਇੱਕ ਦਿਨ ਟਾਈਮ ਕੱਢ ਕੇ ਇਹ ਚੀਜ਼ ਬਣਾ ਲਾ। ਤੇ ਥੋੜ੍ਹੀ ਕੁਆਂਟਿਟੀ ਜ਼ਿਆਦਾ ਬਣਾਵਾਂ ਕਿ ਜਿਵੇਂ ਮੈਂ ਸਵੇਰੇ ਦੇ ਸ਼ਾਮੀ ਲਾ ਲਿਆ ਤੇ ਤਿੰਨ ਚਾਰ ਦਿਨ ਬਾਅਦ ਸਵੇਰੇ- ਸਵੇਰੇ ਸ਼ਾਮ ਮਤਲਬ ਹਫ਼ਤੇ 'ਚ ਦੋ ਤਿੰਨਵਾਰ ਥੋੜੀ ਕੁਆਂਟਿਟੀ ਠੀਕ ਰੱਖ ਕਿ ਜਿਹਨਾ ਮੈਨੂੰ ਬਾਰ- ਬਾਰ ਬਣਾਉਣ ਦੀ ਜ਼ਰੂਰਤ
ਜ਼ਰੂਰਤ ਨਾ ਪਵੇ ਸਹੀ ਗੱਲ ਹੈ ਥੋੜ੍ਹੀ ਜਿਨੀ ਕੁਆਂਟਿਟੀ ਜ਼ਿਆਦਾ ਬਣਾ ਲਓ ਕਛ ਦੀ ਸ਼ੀਸ਼ੀ 'ਚ ਪਾਉਣਾ ਕਛ 'ਚ ਨਾ ਮੈਨੂੰ ਲੱਗਦਾ ਇਹ ਸਾਰੀ ਚੀਜ਼ਾਂ ਨਾ ਕਚ ਦੀ ਕੋਈ ਵੀ ਬੋਟਲ ਹੀ ਪਾਉਣ ਨਾਲ ਸੇਫ ਜ਼ਿਆਦਾ ਰਹਿੰਦੀ ਹੈ ਹਾਂ। ਤੇ ਖਰਾਬ ਨੀ ਹੋਏਗਾ। ਹਾਂ ਇਹ ਤੇ ਹੈ ਕਚ ਬੈਟਰ ਹੈ ਉਹਦੇ 'ਚ ਪਾ ਕੇ ਤੇ ਫਰਿਜ 'ਚ ਰੱਖ ਆਪਣਾ ਜਾਂ ਫਿਰ ਇੱਕ ਚੀਜ਼ ਹੋਰ ਕਰਨਾ ਇਸ ਇਹ- ਇਹ ਜਿਹੜਾ ਬਣਾਇਆ ਨਾ ਮਟੀਰੀਅਲ ਥੋੜਾ ਜਿਹਾ ਦੁੱਧ ਵੀ ਪਾਣਾ ਤੇ ਆਈਸਕਊਬ ਬਣਾ ਲੈਣਾ ਜਿਸ ਤਰ੍ਹਾਂ ਉਹ ਜਿਹੜੀ ਬਰਫ਼ ਦੀ ਟ੍ਰੇਨ ਹੀ ਹੁੰਦੀ।
ਹਾਂ ਮੈਂ ਸਮਝ ਗਿਆ- ਸਮਝ ਗਿਆ ਉਹਰ ਟਰੇਨ 'ਚ ਪਾ ਕੇ ਇਹ ਸਾਰੀ ਰੈਮਡੀ ਰ 'ਚ ਪਾ ਕੇ ਅਹ ਫਰਿਜ 'ਚ ਰੱਖਦੇ ਨਾ ਤੇ ਜਿੰਨਾ ਆਈਸਕਊਬਸ ਬਣ ਜਾਗੇ। ਫਿਰ ਉਹਨੂੰ ਮੂੰਹ ਤੇ ਰੱਪ ਕਰਨ ਦੇਣਾ ਇਹ ਵੀ ਸਹੀ ਹੈ ਵੈਸੇ ਹਾਂ ਜ਼ਿਆਦਾ ਚਿਪ ਚਿਪ ਆ ਵੀ ਨੀ ਹੋਏਗਾ ਤੇ ਉਹ ਹੋ ਵੀ ਜਾਏਗਾ ਸਹੀ ਤਰੀਕੇ ਉਪਰ ਸਊਬ ਫੇਸ ਵਧੀਆ ਵੀ ਹੁੰਦੀ ਹੈ ਡੀਹਾ। ਤੋਂ ਸਭ ਕੁਛ ਠੀਕ ਰੱਖਦੀ ਹੈ।
ਸਭ ਵਧੀਆ ਇਹ ਹਾਂ ਬਸ ਬਸ ਅਗਰ ਦੇਖੋ ਤੁਹਾਨੂੰ। ਸਮਝ ਵੀ ਬਹੁਤ ਅੱਛੀ ਹੈ ਹੁਣ ਇਹ ਵਾਲੀ ਵੈਸੇ ਰੈਮਡੀ ਯੂਜ ਕਰਨਾ। ਮਹੀਨੇ ਬਾਅਦ ਆਪਣਾ ਫੇਸ ਦੇਖਣਾ ਮੈਂ। ਕਹਿੰਦੀ ਮਹੀਨੇ ਦੀ ਜ਼ਰੂਰਤ ਹੀ ਨੀ ਪੈਣੀ ਪੰਦਰਾਂ ਦਿਨ ਬਾਅਦ ਹੀ ਰਿਜਲਟ ਪਤਾ ਲੱਗ ਜਾਏਗਾ। ਟਰਨਿੰਗ ਰਿਮੂਵਲ।
ਅੱਜ ਕੱਲ੍ਹ ਨਾ ਗਲੋਬਲ ਵਾਰਮਿੰਗ ਵੀ ਬੜੀ ਵੱਧ ਰਹੀ ਹੈ ਨਾ ਉਹ। ਹੀਟਵੇੇਵਸ ਗਰਮੀ ਬਹੁਤ ਪੈ ਰਹੀ ਹੈ ਬੰਦਾ ਕਿੰਨਾ ਹੀ ਬੱਚੇ ਹੁੰਦੇ। ਦੇਖੋ ਨਾ ਮੂੰਹ ਤੇ ਮਾਸਕ ਵਗੈਰਾ ਲਾਏਗਾ। ਟੈਨਿੰਗ ਨਹੀਂ ਹੋਏਗੀ ਬਟ ਇਹ ਜੋ ਗਰਮ ਹਵਾ ਹੀਟ ਵੇਵਸ ਇਹ ਤੋਂ ਕਿਵੇਂ ਬੱਚੇ। ਬਹੁਤ ਮਤਲਬ ਬੰਦੇ ਨੂੰ ਇਸ ਟਾਈਮ 'ਚ ਨਾ। ਹਾਈਡਰੇੇਟਿਡ ਰਹਿਣਾ ਚਾਹੀਦਾ ਮਤਲਬ ਇੱਕ ਪਾਣੀ ਦੀ ਬੋਤਲ ਹੋ ਜਾਏ ਤੇ ਅਗਰ ਵੈੱਲ ਐਂਡ ਗੋਲਡ। ਕਿ ਪਾਣੀ ਦੀ ਬੋਟਲ ਦੇ ਵਿੱਚ ਬੰਦਾ ਗਲੂਕੋਸ ਵਗੈਰਾ ਕੁੱਛ।
ਹਾਂ ਬਿਲਕੁਲ ਠੀਕ ਟੈਨਿੰਗ ਵੈਸੇ।
ਫਿਟ ਰਹੇ ਬੋਡੀ।
ਹਾਂ ਬਿਲਕੁਲ ਠੀਕ ਹੈ। ਆਪਣਾ ਬੋਡੀ ਨੂੰ ਵੀ ਠੀਕ ਰੱਖਣਾ ਪਾਣੀ ਵਾਣੀ ਵੀ ਜ਼ਿਆਦਾ। ਪੀਣਾ ਤੇ ਇਸ ਤਰ੍ਹਾਂ ਵੀ ਜਦੋਂ ਹੁਣ ਦੇਖੀ ਕਿ। ਕਹਿ ਕਿ ਟ੍ਰੇਨਿੰਗ ਹੋਣੀ ਸ਼ੁਰੂ ਹੋ ਗਈ ਹੈ ਤੇ ਉਸ ਤੋਂ ਬਚਾਅ ਦੇ ਵੀ ਆਪੇ ਹੀ ਸੋਲਿਊਸ਼ਨ ਨਿਕਾਲਣਾ ਪੈਣਾ। ਨਹੀਂ ਤਾਂ ਅੱਜ ਕੱਲ ਪ੍ਰੋਡਕਟ ਖਰੀਦਣ ਜਾਓ ਹੁਣ ਪ੍ਰੋਡਕਟ ਕਿੰਨੇ ਖਰੀਦੋਗੇ ਕਿ। ਪਤਾ ਕਿਹੜਾ ਪ੍ਰੋਡਕਟ ਸੂਟ ਕਰਦਾ।
ਉੱਪਰੋਂ ਤੁਹਾਨੂੰ ਪਤਾ ਹੀ ਹੈ ਕੱਪੜਿਆਂ ਤੋਂ ਮਹਿੰਗੇ ਦੇ ਪ੍ਰੋਡਕਟ ਆਉਂਦੇ ਆ। ਫੇਸ ਜਾਂ ਵਗੈਰਾ ਜਗ੍ਹਾ ਤੇ ਲਾ ਲੇ।
ਮੇਰੀ ਬੇਟੀ ਵੀ ਮੇਰੇ ਕੋਲ ਮੰਗ ਰਹੀ ਸੀ ਨਾ ਟ੍ਰੈਨਿੰਗ ਹੋ ਰਹੀ ਹੈ ਕਾਲਜ। ਜਾ ਰਹੀਆਂ ਮੰਮਾ ਮੈਨ ਟੇਨਿੰਗ ਹੋ ਜਾਂਦੀ ਮੇਰਾ ਮੂੰਹ ਕਾਲਾ ਹੋ ਜਾਏਗਾ ਤੇ ਮੈਂ ਕਿਹਾ ਤੂੰ ਫੇਸ ਕਵਰ ਕਰ। ਤੇ ਫਲਾਨੀ ਟਿਊਬ ਚਾਹੀਦੀ। ਮੈਂ ਕਿਹਾ ਟਿਊਬਾਂ ਤੂੰ ਛੋੜ ਦੇ ਆਪਣਾ ਘਰੇਲੂ ਇਲਾਜ। ਕਰੋ ਟਿਊਬਾਂ ਦਾ ਕੀ ਚਲੋ ਮੈਂ ਇਹ ਨਹੀਂ ਕਹਿੰਦੀ ਉਹ ਸਭ ਯੂਜ਼ਲੈਸ ਅੱਛੀਆਂ ਵੀ ਹੁੰਦੀਆਂ। ਪਰ ਦੇਖੋ ਉਹੀਓ ਕੰਮ ਸਾਨੂੰ ਅਗਰ ਸਸਤੇ ਚ ਕਾਰ ਚ। ਆਪਣੇ ਹੱਥਾਂ ਨਾਲ ਬਣਾ ਕੇ ਚੀਜ਼ ਵਿੱਚ ਮਿਲ ਰਿਹਾ ਤੇ ਫਾਲਤੂ ਪੈਸੇ ਕਿਉਂ ਖਰਚਣੇ।
ਉਹ ਤੇ ਹੇ।
ਮੈਂ ਮੈਂ ਅੱਜ ਤਿਕਨ ਵੀ ਨਾ। ਬਹੁਤ ਹੱਥ ਤਿਕਨ ਅਵੋਇਡ ਕਰਨੀ ਆ। ਹਾਂ ਇੱਕ ਅੱਧੀ ਚੀਜ਼ ਮੈਂ ਰੱਖੀ ਦੀ ਮੈਂ ਨੀ ਕਹਿੰਦੀ ਕਿ ਮੈਂ ਨੀ ਰੱਖੀ ਦੀ ਕਰੀਮ । ਕਿ ਅਵੋਇਡ ਕਰਨੀ ਏ ਕਿਸੇ ਵੀ ਚੀਜ਼ ਨੂੰ ।
ਹਾਂ ਗੱਲ ਤਾ ਤੁਸੀਂ ਸਹੀ ਕਹਿ ਰਹੇ ਹੋ।
ਹਮ ਕੀ ਫਾਇਦਾ ਉਹਦੇ ਨਾਲ ਇੱਕ ਬੱਚੇ ਨੂੰ ਨਾ ਹੈਬਿਟ ਹੋ ਜਾਂਦੀ। ਉਹਨਾਂ ਏਹ ਲੱਗਣ ਲੱਗ ਪੈਂਦਾ ਕਿ ਮੈਂ ਇਓ ਯੂਜ ਕਰਾਂਗਾ ਤੇ ਠੀਕ ਰਹਾਂਗਾ। ਤੇ ਮੈਂ ਉਸ ਚੀਜ਼ ਦੀ ਬੰਦਿਸ਼ ਚ ਰਹਿਣਾ ਮੈਨੂੰ ਪਸੰਦ ਨਹੀ। ਮੈਨੂੰ ਵੀ ਕਿਹਾ ਮੈਂ ਕਿਹਾ ਬੇਟਾ ਤੂੰ ਹੋਮ ਰੈਮਡੀ ਯੂਜ ਕਰ ਕੋਈ ਜ਼ਰੂਰਤ। ਏ ਪ੍ਰੋਡਕਟ ਦੀ ਹਾਂ। ਬੜੀ ਬੜਾ ਹੀ ਜ਼ਰੂਰੀ ਹੈ ਤੇ ਫੇਰ ਭਾਵੇ ਏਕ ਅੱਧਾ ਚੀਜ਼ ਐਵੇ ਲਈ ਮੰਗਵਾ ਲੋ।
ਤੇ ਉਹਨੂੰ ਨਾ ਇਹ ਵੋਟਰ ਬੋਟਲ ਦਾ ਵੀ ਆਈਡੀਆ ਨਹੀ ਹੈਗਾ ਕਿ ਤੁਹਾਡੇ ਸਾਹਣੇ ਗਰਮੀ ਬੜੀ ਪੈਂਦੀ। ਫਿਰ ਕੋਲਜ ਚ ਬੰਦੇ ਦਾ ਪੂਰਾ ਦਿਨ ਹੀ ਨਿਕਲ ਜਾਂਦਾ। ਤੇ ਫੇਰ ਐਵੇਂ ਪਾਣੀ ਦੀ ਬੋਤਲ ਹੋਏਗਾ ਨਾਲ ਫਿਰ ਬੰਦਾ ਹਾਈਡਰੇਟਡ ਰਹਿੰਦਾ ਨਾ।
ਤੇ ਪਾਣੀ ਦੀ ਬੋਟਲ ਪਾਣੀ ਦੀ ਬੋਟਲ ਮੈਨੂੰ ਜ਼ਰੂਰ ਦੇਵਾਂਗੀ ਪਾਣੀ ਦੀ। ਬੋਤਲ ਮੈ ਦਾਗੀ, ਅੱਗੇ ਦੇਖੋ ਹੁਣ ਅਸੀਂ ਬੱਚੇ ਦੀ ਕੇਅਰ ਤੇ ਕਰਨੇ ਆ ਬਾਕੀ ਬੱਚੇ ਦੀ ਵੀ ਸਮਝਦਾਰੀ ਹੈ, ਨਾ ਉਸ ਚੀਜ਼ ਨੂੰ ਉਸਰਾ ਲੈ ਕੇ ਚੱਲੇ ਹੁਣ ਕਈ ਬੱਚੇ ਹਾ ਮੈਂ ਲੇਗੀ ਬੋਟਲ ਤੇ ਪੀਣ ਨਾ ਪਾਣੀ
ਤੁਸੀਂ ਤਾਂ ਸਮਝਾ ਹੀ ਸਕਦੇ ਹੋ, ਬਸ ਬਾਕੀ ਤੇ ਉਹਨਾਂ ਦੇ ਆਪਣੇ ਉੱਪਰ ਹੀ ਹੇ ਜਦੋਂ ਵੱਡੇ ਹੋ ਜਾਣ ਫਿਰ ਕਿ ਕਿਦੀ ਕਿਵੇ ਸੁਣਗੇ
ਹਾਂ ਕਈ ਵਾਰ ਹੁਣ ਜਦੋਂ ਕੋਲਜ, ਸਕੂਲ ਜਾਂਦੀ ਸੀ ਜਦੋਂ ਤੇ ਲੰਚ ਬੋਕਸ ਐਜਟੀਜ ਸੇਮ ਵਾਪਸ ਲੈ ਆਂਦੀ ਸੀ। ਮੈਨੇ ਯੇ ਖਾਲੀ ਮੈਂਨੇ ਵੋ ਖਾਲੀ ਆ, ਤੇ ਕੀ ਪਤਾ ਲੱਗਦਾ ਬੱਚ ਅਸੀ ਸਮਝਾਣਾ ਏ ਉਹਨਾਂ ਨੂੰ
ਚਲੋ ਕੋਈ ਨਾ ਰੱਖਣਾ ਧਿਆਨ ਤੁਸੀਂ ਵੀ ਆਪਣੇ, ਸਾਰਿਆਂ ਦਾ ਘਰ ਦਾ ਗਰਮੀ ਗੁਰਮੀ ਵੀ ਤੁਹਾਡੇ ਸਾਹਮਣੇ ਬੜੀ ਪੈਂਦੀ ਪਈ ਹੇ, ਮੈਂ ਵੀ ਬਾਕੀ ਜੋ ਤੁਸੀਂ ਮੈਨੂੰ ਦੱਸਿਆ ਨਾ ਟੈਨਿੰਗ ਦਾ ਮੈਂ ਉਹ ਦੇਖਾਂਗਾ, ਉਹ ਯੂਜ ਕਰਾਂਗਾ ਤੇ ਹੋ ਸਕੇ ਤੇ ਫਰਕ ਪੈ-ਪੈ ਹੀ ਜਾਏਗਾ, ਬਸ ਥੋੜ੍ਹਾ ਟਾਈਮ
ਕਿਉਂ ਨਹੀ ਹੰਡਰਡ ਪਰਸੈਂਟ ਪਏਗਾ, ਏਸੀ ਗੱਲ ਹੀ ਫ਼ਰਕ ਪਏਗਾ-ਪਏਗਾ ਠੀਕ ਹੈ। ਹੋਰ ਸਭ ਵਧੀਆ।
ਸਭ ਵਧੀਆ-ਵਧੀਆ, ਕਰਨਾ ਮੈਨੂੰ ਵਾਪਿਸ ਫੋਨ ਠੀਕ ਹੈ।
ਠੀਕ ਹੈ, ਓਕੇ-ਓਕੇ।